ਹਾਂਜੀ
ਸ਼ਸ ਸ਼੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ ਹੋਰ ਕਿਵੇਂ ਓ?
ਵਧੀੱਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਸਭ ਵਧੀੱਆ ਹੋਰ ਬੱਚੇ ਠੀਕ ਨੇ
ਹਾਂਜੀ-ਹਾਂਜੀ ਵਧੀੱਆ ਸਭ ਠੀਕ -ਠਾਕ ਤੁਸੀਂ ਸੁਣਾਓ ਕੀ ਕਰਦੇ ਹੋ
ਬਸ ਬੈਠੇ ਏ ਜੀ।
ਅੱਛਾ ਠੀਕ ਆ ਕਰ ਲੇਆ ਕੰਮ ਕਰ ਕਰਦਾ
ਹਾਂਜੀ-ਹਾਂਜੀ ਕੰਮ ਕਾਰ ਤੇ ਹੋਗੇ ਘਰ ਦਾ ਬਸ
ਠੀਕ ਓ-ਕੇ, ਮੈਂ ਵੀ ਬਸ ਟਿਸ਼ਨ ਪੜ੍ਹਾ ਰਹੀ ਸੀ ਬੱਚਿਆਂ ਨੂੰ ਸਕੂਲ ਲੱਗਣੇ ਹਨਾ ਹੁਣ ਏਦੇ ਇੱਕ ਤਰੀਕ ਤੋਂ
ਹਾਂ ਹੁਣ ਸਟਾਰਟ ਹੋ ਜਾਏਗਾ ਨਾ ਸਕੂਲ
ਹਾਂਜੀ ਹੋਮਵਰਕ ਈ ਨਈ ਪੂਰਾ ਕਰਦੇ ਪਏ ਬੱਚੇ
ਬਸ ਬੈਠੇ ਅ ਸੀ ਜਿੱਦ ਕਰ ਰਹੇ ਸੀ, ਨਾਨੀ ਘਰ ਜਾਣ ਦੀ, ਬਟ ਗਰਮੀ ਏਨੀ ਪੈ ਰਹੀ ਤਾਂ ਕਰਕੇ ਕੇ' ਫੇਰ ਮੈਂ ਕੇਆ ਨਈ ਜਾ ਸਕਦੇ, ਕੁੱਛ ਮੈਨੂੰ ਵੀ ਫੀਵਰ ਹੈਗਾ ਸੀ ਨਾ
ਹਾਂ-ਹਾਂ
ਤਾਂ ਕਰਕੇ ਬਸ ਓ ਸਰਦ- ਗਰਮ ਹੋ ਜਾਂਦੀ ਤਾ ਜਿਵੇਂ ਰੋਟੀ ਬਣਾਈ ਏ ਨਾਹਨ ਚਲੇ ਗਏ, ਉਸ ਤੋਂ ਬਾਅਦ ਏਸੀ ਅੱਗੇ ਸੋਜੇ ਸੋਗੇ ਓ, ਈ ਓ, ਸਰਦ -ਗਰਮ ਹੋ ਗਏ ਨਾ
ਅੱਛਾ-ਅੱਛਾ ਹੋਰ ਮੈਡੀਸਨ ਵਗੈਰਾ ਲਈਏ ਠੀਕ ਓ।
ਹਾਂਜੀ ਬਸ ਹੁਣ ਤੇ ਬਸ ਕੋਲਡ ਵਗੈਰਾ ਹੈਗੇ, ਮਤਲਬ ਜ਼ੁਕਾਮ ਜ਼ੇਆਦਾ ਲੱਗੇਆ ਤਾਂ ਮੇਰੀ ਵਾਜ ਸਹੀ ਨੀ ਆ ਰਹੀ ਹੋਣੀ ਤੁਹਾਨੂੰ
ਠੀਕ ਆ ਨਈ-ਨਈ ਵਾਜ਼ ਤਾਂ ਤਾਡੀ ਸਈ ਆ ਰਹੀ ਆ, ਕੋਈ ਗੱਲ ਨਈ ਮੈਂ ਏਦਾ ਕੈ ਰਹੀ ਸੀ, ਮੈਂ ਕੇਆ ਆਪਣੇ ਕਰ ਲਏ ਬੱਚੇ ਨੇ ਕੰਪਲੀਟ ਹੋਮਵਰਕ
ਹਾਂਜੀ ਸਾਡੇ ਤਾ ਮਤਲਬ ਇੱਕ ਨੇ ਕਰ ਲਏ ਇੱਕ ਰੈਹ ਗੇਆ ਬਸ। ਛੋਟਾ ਮੁੰਡਾ ਹੈਗਾ ਨਾ ਮੇਰਾ ਕੱਲ
ਠੀਕ ਆ, ਵੈਸੇ ਮੇਰੇ ਤਾਂ ਕੋਈ ਬੇਬੀ ਨਈ ਹੈਗਾ ਗ ਬਟ ਫੇਰ ਵੀ ਬੱਚੇ ਟਿਊਸ਼ਨੋ ਆਉਂਦੇ ਹਨਾ ਦੇਖਦੇ ਆ, ਓ ਚ ਅੱਜ -ਕੱਲ ਦੇ ਬੱਚੇ ਟਾਈਮ ਦੀ ਤਾਂ ਬਿਲਕੁਲ ਈ ਨੀ ਕਦਰ ਕਰਦੇ ਦੇਖਲੋ ਹਨਾ ਵੀ, ਹੁਣ ਜਿੱਦਾਂ ਸਕੂਲ ਲੱਗਣੇ ਇੱਕ ਤਰੀਕ ਤੋਂ ਹਨਾ,
ਟਾਇਮ ਤੇ ਇੰਮਪੋਟੇਟ ਹੈਗਾ, ਹੋਰ ਮੈ ਕੇਹ ਰਈ ਆ ਵੀ ਥੋੜਾ ਜੇਹਾ, ਥੋੜਾ ਟਾਈਮ ਸਾਰਾ ਰੈਹ ਗੇਆ ਫਿਰ, ਸਕੂਲ ਖੁੱਲ ਜਾਣੇ ਨੇ, ਟਾਈਮ ਦੀ ਥੋੜੀ ਜੇਈ ਕਦਰ ਹੋ ਜਾਏ ਤਾਂ ਸਈ ਗਲ ਆ,
ਹਾਂਜੀ ਏ ਤਾਂ ਹੈ, ਤੇ ਹੋਮ ਵਰਕ ਕੰਪਲੀਟ ਨੀ ਕੀਤਾ, ਦੋ ਦਿਨ ਸਕੂਲ ਚ ਰੈ ਗਏ ਲੱਗਣ ਵਿੱਚ ਤੇ, ਕੈਹ ਰਹੇ ਆ, ਮੈਮ ਅਸੀਂ ਕਰਲਾਗੇ- ਕਰਲਾਗੇ, ਇੱਕ ਮੰਥ ਦੀਆਂ ਛੁੱਟੀਆਂ ਸੀਗੀਆਂ ਹਨਾ, ਪੂਰਾ ਇੱਕ ਮਹੀਨਾ ਏ, ਫਰੀ ਰੈਦੇ ਰਏ ਤੇ ਹੁਣ ਦੇਖਲੋ ਤੁਸੀਂ ਹੁਣ ਵਾਰ -ਵਾਰ, ਕਰ -ਲਾਂਗੇ -ਕਰ -ਲਾਂਗੇ ਪੂਰਾ ਨੀ ਹੋਇਆ ਜੀ, ਏਸੇ ਚਾਅ ਵਿੱਚ ਚ ਬੈਠੇ ਆ ਜੀ, ਛੁੱਟੀਆਂ ਵੱਧ ਜਾਣੀਆਂ ਸਾਡੀਆਂ
ਹਾਂਜੀ -ਹਾਂਜੀ ਓ ਤੇ ਹੈ।
ਦੇਖਦੇ ਹੋ ਵੈਸੇ ਅੱਜ- ਕੱਲ ਬੱਚੇ ਬਿਲਕੁਲ ਨੀ ਕਦਰ ਕਰਦੇ ਟਾਈਮ ਦੀ ਹਨਾ ਟਾਈਮ- ਟੂ, ਕੰਮ ਕਰਕੇ ਖੁਸ਼ ਈ ਨਈ ਹੈਗਾ, ਅੱਜ -ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਬਸ ਅੱਜ ਦਾ ਕ ਕੰਮ ਅੱਜ ਦਾ ਕੰਮ ਹੁੰਦਾ ਹਾਂ ਕੱਲ ਤੇ ਛੱਡ ਦੇਣਗੇ ਅੱਜ ਨੀ ਤਾਂ ਕਾਲ੍ਹ ਨੂੰ ਕਰ ਲਾਗੇ, ਬਸ ਏਸੇ ਚਾਅ ਵਿੱਚ ਈ ਰੈ ਗਏ ਵੀ ਕੋਈ ਨਾ ਛੁੱਟੀਆਂ ਵੱਧ ਜਾਣੀਆਂ, ਤੇ ਦਸ ਦਿਨ ਰੋਕ ਕਰ ਲਾਂਗੇ ਏਨਾ ਟਾਈਮ ਪੇਆ, ਏਨਾ ਟਾਈਮ ਪੇਆ, ਏਸੇ ਚੱਕਰ ਚ ਕਿਸੇ ਨੇ ਕੰਮ ਨੀ, ਪੂਰਾ ਕੀਤਾ ਸਕੂਲ ਦਾ ਆਪਦਾ
ਟਾਈਮ ਦਾ ਤਾਂ ਸਾਰਾ ਚਕਰ ਹੈਗਾ ਵੇ ਵੀ ਕੱਲ ਕਰ ਲਾਂਗੇ ਪਰਸੋਂ ਕਰ ਲਾਂਗੇ ਜੇੜਾ ਕੰਮ ਟਾਈਮ ਤੇ ਹੋ ਜਾੇ ਉਹ ਸਹੀ ਰੈਂਦਾ
ਉਹੀ ਸਹੀ ਰੈਂਦਾ ਸਹੀ ਗੱਲ ਆਪਾਂ ਨੂੰ ਇੱਕ ਟਾਈਮ ਟੇਬਲ ਬਣਾਣਾ ਚਾਹੀਦਾ ਹਨਾ ਹਰੇਕ ਬੇ ਬੱਚੇ ਨੂੰ ਸਟੂਡੈਂਟ ਭਾਵੇਂ ਕੋਈ ਵੀ ਆ ਆਪਾਂ ਘਰੇ ਆਪਾਂ ਨੋਰਮਲ ਕੰਮ ਕਰਦੇ ਹਾਂ ਹਨਾ ਹੁਣ ਆਪਣੇ ਟਾਈਮ ਟੇਬਲ ਬਣਿਆ ਹੋਇਆ ਆਪਾਂ ਰੂਟੀਨ ਵਾਈਜ਼ ਕੰਮ ਕਰਦੇ ਹਾਂ ਸੁਬਾਹ ਉੱਠਣ ਸਾਰਾ
ਹੁਣ ਜਿਵੇਂ ਖਾਣਾ ਵਗੈਰਾ ਖਾਂਦੇ ਨੇ ਖਾਣਾ ਵਗੈਰਾ ਖਾਂਦਾ ਉਹ ਵੀ ਤਾਂ ਟਾਈਮ ਤੇ ਹੀ ਖਾਂਦੇ ਨਾ ਪੂਰੇ ਵੀ ਟਾਈਮ ਹੋਗਿਆ ਸਾਡਾ ਖਾਣ ਦਾ ਐਵੇਂ ਪੜ੍ਹਾਈ ਦਾ ਵੀ ਟਾਈਮ ਹੋਣਾ ਚਦਾ ਇੱਕ
ਪੜ੍ਹਾਈ ਦਾ ਵੀ ਟਾਈਮ ਹਰੇਕ ਕੰਮ ਦਾ ਹੀ ਟਾਈਮ ਹੁੰਦਾ ਗਾ ਹਨਾ ਆਫਿਸ ਜਾਂਦਾ ਕੋਈ ਵੀ ਬੰਦਾ ਸਰ ਸਰਕਾਰੀ ਨੌਕਰੀ ਕਰਦਾ ਮੋਸਟਲੀ ਆਪਾਂ ਦੇਖਦੇ ਉਹਨਾਂ ਨੇ ਟਾਈਮ ਤੇ ਜਾਣਾ ਹੀ ਹੁੰਦਾ ਹਨਾ ਤੇ ਬੱਚਿਆਂ ਦਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਬੱਚੇ ਕਿਤੇ ਲੇਟ ਆ ਗਏ ਟਾਈਮ ਦੀ ਤਾਂ ਉਹਨਾਂ ਨੂੰ ਕੋਈ ਪਰਵਾਹੀ ਨਹੀਂ ਹੈਗੀ ਵੀ ਅਸੀਂ ਟਾਈਮ ਤੇ ਸਕੂਲ ਪੋਂਚਣਾ ਅਸੀਂ ਮੈਂ ਜੋਬ ਕਰਦੀ ਆ ਸਕੂਲ ਦੇ ਵਿੱਚ ਅਸੀਂ ਦੇਖਦੇ ਹਾਂ ਪੂਰੀਆਂ ਲਾਈਨਾਂ ਲੱਗੀਆਂ ਹੁੰਦੀਆਂ ਲੇਟ ਵਾਲੇ ਬੱਚਿਆਂ ਦ ਟਾਈਮ ਦਾ ਪਤਾ ਹੀ ਨੀ ਉਹਨਾ ਨੂੰ ਵੀ ਇੰਨੇ ਵਜੇ ਸਕੂਲ ਲੱਗਦਾ ਹੈਾ ਵੀ ਅਸੀਂ ਟਾਈਮ ਤੇ ਪੋਂਚ ਟਾਈਮ ਤੇ ਆਪ ਹੋਮਵਰਕ ਕਰੀਏ
ਹਾਂ ਟਾਈਮ ਤੇ ਜਾਣ ਤੇ ਪਨੀਸ਼ਮੈਂਟ ਵੀ ਨਹੀਂ ਮਿਲਦੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਤੋਂ ਬਾਰ ਖੜ੍ਹਾ ਹੋਣਾ ਪੈਂਦਾ ਫਿਰ ਪ ਪੁਨਿਸ਼ਮੈਂਟ ਤੇਮਿਲਦੀ ਹੈ ਸਕੂਲ 'ਚ ਟਾਈਮ ਚ ਨਾ ਜਾਓਤੇ
ਹਾਂਜੀ ਹਾਂਜੀ ਪਨਿਸ਼ਮੈਂਟ ਵੀ ਨੀ ਦੇ ਸਕਦੇ ਨਾ ਕਿਉਂਕਿ ਬਾਦ ਵਿੱਚ ਘਰਦਿਆਂ ਨੂੰ ਬੁਲਾ ਲਿਆ ਦੇਣ ਵੀ ਸਾਡੇ ਚ ਰ ਸਾਨੂੰ ਬੋਲਦੇ ਆ ਜੀ ਮਾਰਦੇ ਆ ਜੀ
ਤੇ ਫਿਰ ਉਹਨਾ ਨੂੰ ਬੋਲਦੇ ਹਦੇ ਟਾਈਮ ਤੇ ਭੇਜੋ ਟਾਈਮ ਤੇ ਤੁਸੀਂ ਵੀ ਪੱਕੇ ਰਹੋ ਤੁਸੀਂ ਤੇ ਵੱਡੇ ਹੈਗੇ ਹੋ ਨਾ ਵੀ ਉਹਨਾ ਨੂੰ ਕਿਆ ਕਰੋ ਉਹਨਾਂ ਦੇ ਪੇਰੈਂਟਸ ਨੂੰ
ਹਾਂਜੀ ਤੇ ਪਰ ਟੀਚਰਾਂ ਦੇ ਕੀ ਹਦੇ ਟੀਚਰਾਂ ਨੇ ਤਾਂ ਆਪਦੇ ਟਾਈਮ ਤੇ ਆਉਣਾ ਹਨਾ ਵਰਕ ਵੀ ਕਰਵਾ ਦੇਣਾ ਪਰ ਬੱਚਿਆਂ ਨੂੰ ਹੀ ਚਾਈਦਾ ਨਾ ਵੀ ਅਸੀਂ ਟਾਈਮ ਤੇ ਕੰਮ ਕਰੀਏ ਜਾਂ ਕੁਛ ਵੀ ਅੱਜ ਕੱਲ।
ਪਰ ਘਰ ਦੇ ਕੈਣਗੇ ਵੀ ਸਾਡਾ ਬੱਚਾ। ਘਰ ਦੇ ਕੈਣਗੇ ਸਾਡਾ ਬੱਚਾ ਪੜ੍ਹਦਾ ਨੀ ਇਹ ਨੀ ਵੀ ਮਤ। ਮਤਲਬ ਇੰਨੇ ਘੱਟ ਮਾਕਸ ਲੈ ਕੇ ਆਇਆ ਹੈ।
ਹਾਂਜੀ। ਚਲ ਕੁਛ ਕੁ ਬੱਚਿਆਂ ਦੀ ਕਹਿ ਸਕਦੇ ਹਾਂ ਮਜਬੂਰੀ ਹੁੰਦੀ ਹੈ। ਕੁੜੀਆਂ ਦੀ ਕਿਸੇ ਨੇ ਕੰਮ ਕਰਕੇ ਆਣਾ ਹੁੰਦਾ। ਘਰੇ ਕੋਈ ਨਾ ਕੋਈ ਦਿੱਕਤ ਹੋ। ਜਾਂਦੀ ਹਨਾ ਉੱਥੇ ਬੰਦਾ ਸਮਝ ਵੀ ਲੈਂਦਾ। ਪਰ ਹਰੇਕ ਦੀ ਥੋੜ੍ਹੀ ਨਾ ਹੁੰਦੀ ਆ ਹਨਾ।
ਸਚਣ ਉਹ ਤੇ ਹੈ ਹੀ।
ਹਾਂਜੀ। ਅੱਜ ਕੱਲ੍ਹ ਦੇ ਜਮਾਨੇ ਵਿੱਚ ਜੇੜਾ ਬੰਦਾ ਟਾਈਮ ਤੇ ਕੰਮ ਕਰਦਾ ਉਹੀ ਸਫਲ ਰੈਂਦਾ ਵੈਸੇ ਟਾਈਮ ਟੁ ਟਾਈਮ।
ਟਾਈਮ ਤਾਂ ਸੋਣਾ ਨੀ ਤੇ ਟਾਈਮ ਉੱਠਣ ਗੇ ਕਿਵੇਂ ਨਾ।
ਸਹੀ ਗੱਲ ਆ।
ਟਾਈਮ ਤੇ ਪੱਕੇ ਨੀ ਹੈ ਬਾਰਾਂ ਵਜੇ ਸੋਣਾ ਬਾਰਾਂ ਵਜੇ ਸੋਣਾ ਤੇ ਸਵੇਰੇ ਸੱਤ ਵਜੇ ਉੱਠੇ। ਜਾਂਦਾ ਕੋਈ ਐਵੇਂ ਨੀ ਉੱਠਿਆ ਜਾਂਦਾ ਆਪਣਾ ਟਾਈਮ। ਅਤੇ ਲੰਚ ਕਰੋ ਅਤੇ ਮਤਲਬ ਟਾਈਮਤੇ ਖਾਣਾ ਖੂਣਾ ਗਾਾਓ। ਟਾਈਮ ਤਾਂ ਸੋ ਜਾਓ।
ਹਮ ਸਹੀ ਗੱਲ ਹਰੇਕ ਕੰਮ ਦਾ ਟਾਈਮ ਟੇਬਲ ਬਣਾ ਲਈ ਅਗਲਾ ਹਨਾ ਇੱਕ। ਵੀ ਇੰਨੇ ਵਦੀਆ ਅਸੀਂ ਸਕੂਲ ਦਾ ਕੰਮ ਕਰਨਾ ਏਨੇ ਵਜੇ ਅਸੀਂ ਖਾਨਾ ਖਾਨੈ ਏਨੇ ਵਜੇ ਅਸੀਂ ਕਿਤੇ ਬਾਰ ਘੁੰਮਨ ਜਾਨਾ। ਕੇ ਕੋਈ ਵੀ ਕੰਮ ਐ ਹਨਾ ਜੇ ਟਾਈਮ ਟੇਬਲ ਬਨੇਆ ਹੋਊਗਾ ਤਾਂ ਕੋਈ ਦਿੱਕਤ ਵੀ ਨਈ ਔਂਦੀ ਫੇਰ ਬੰਦਾ ਸਫਲ ਵੀ ਹੋ ਜਾਂਦਾ ਲਾਈਫ ਦੇ ਵਿੱਚ।
ਟਾਈਮ ਟੇਬਲ ਤੇ ਬਨਾਨਾ ਪੈਂਦਾ ਏ। ਤਾਂਈ ਤੇ ਫੇਰ ਪਤਾ ਲੱਗਦਾ ਐ ਬੰਦਾ ਅੱਗੇ ਹਾਂ ਬੰਦਾ-ਬੰਦਾ ਪਤਾ ਲੱਗ ਜਾਂਦਾ ਬੰਦੇ ਨੇ ਕੀ-ਕੀ ਕੰਮ ਕੱਢਣਾ ਹੁੰਦਾ ਇੱਕ ਕੰਮ ਚ ਉਲਜੇ ਰਓ ਨਾ ਫਿਰ ਟਾਈਮ ਦਾ ਪਤਾ ਪਤਾ ਨੀ ਲੱਗਦਾ।
ਹਾਂਜੀ-ਹਾਂਜੀ, ਅੱਜ ਕੱਲ ਦੇ ਬੱ ਬੱਚੇ ਵੀ ਦੇਖ ਲੋ ਕੋਈ ਵੀ ਦੇਖਲੋ ਕੰਮ ਚੋਰ ਜਾ ਬਨਦਾ ਜਾਂਦਾ ਹੈਗਾ ਏਸੇ ਕਰਕੇ ਤਾਂ ਬੰਦਾ ਅੱਗੇ ਨੀ ਵੱਧ ਪਾਂਦਾ ਜਦੋਂ ਆਪਾਂ ਟਾਈਮ ਦੀ ਜਦੋਂ ਆਪਨਾ ਟਾਈਮ ਨੰਘ ਜਾਂਦਾ ਫੇਰ ਅਗਲਾ ਪਛਤੌਂਦਾ ਵੀ ਹਾਏ ਏਸ ਟਾਈਮ ਤੇ ਜੇ ਅਸੀਂ ਪੜ੍ਹ ਲੈਂਦੇ ਤਾਂ ਸਾਨੂੰ ਸ਼ੈਦ ਨੌਕਰੀ ਮਿਲ ਜਾਂਦੀ ਏਸ ਟਾਈਮ ਦੇ ਉੱਤੇ ਅਸੀਂ ਆਹ ਕੰਮ ਕਰ ਲੈਂਦੇ।
ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਚਲਾਨਾ ਵਾ ਓ ਟਾਈਮ ਨਿਕਲ ਗੇਆ ਓਹੋ ਜੇ ਟਾਈਮ ਤਾਂ ਪੜ੍ਹਾਈ ਹੋ ਜਾਂਦੀ।
ਸਭ ਤੋਂ ਮੇਨ ਤਾਂ ਫੋਨ ਕਰਕੇ ਵੈਸੇ ਸਾਰਾ ਕੁਛ ਹੋਏਆ ਫੋਨ ਟਾਈਮ ਈ ਨੀ ਦਿੰਦਾ ਕਿਸੇ ਨੂੰ ਕੋਈ ਕੰਮ ਕਰਨ ਦਾ।
ਪਤਾ ਈ ਨੀ ਲੱਗਦਾ ਕਦੋਂ ਟਾਈਮ ਬੀਤ ਗੇਆ।
ਅੱਜ-ਕੱਲ ਨੋਰਮਲ ਦੇਖਦੇ ਆਂ ਘਰਾਂ ਵਿੱਚ ਲੇਡੀਜ਼ ਕੀ ਕਰਦੀਆਂ ਫੋਨ ਚ ਚਲਾਈ ਜਾਂਦੀਆਂ ਰੈਂਦੀਆਂ ਹਨਾ ਤੇ ਓਨਾਂ ਨੂੰ ਪਤਾ ਈ ਨਈ ਅਸੀਂ ਘਰ ਦਾ ਕੰਮ ਵੀ ਕੋਈ ਕਰਨਾ ਗਾ ਘਰੇ ਬੱਚੇ ਓਨਾਂ ਦੇ ਪਤਾ ਵੀ ਨੀ ਲੱਗਦ ਦਾ ਓਨਾਂ ਨੂੰ ਕੀ ਕਰੀ ਜਾਂਦੇ ਕੀ ਨਈ ਕਰਦੇ ਆ ਹਨਾ ਤਾਂ ਓ ਫੋਨਾ ਤੇ ਲੱਗੀਆਂ ਰੈਂਦੀਆਂ।
ਓ ਤਾਂ ਇੰਸਟਾ ਤੇ ਅੱਜ-ਕੱਲ ਰੀਲ ਜਿੰਨੀ ਮਰਜ਼ੀ ਵੇਖ ਲੋ ਟਾਈਮ ਨਾਲੋਂ ਨਾਲ ਬੀਤ ਜਾਂਦਾ ਐ।
ਹਾਂਜੀ, ਕਦਰ ਈ ਨਈ ਹੈਗੀ ਸਈ ਗੱਲ ਐ।
ਤੇ
ਤੋ ਮੇਨ ਆਪਾਂ ਕੈ ਸਕਦੇ ਆਂ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਆਪਨੇ ਟਾਈਮ ਈ ਆਪਨੇ ਲਈ ਇੱਕ ਧੰਨ ਐ। ਬਹੁਤ ਵੱਡਾ ਹਨਾ ਜੇ ਆਪਾਂ ਟਾਈਮ ਤੇ ਕੋਈ ਚੀਜ਼ ਕਰਦੇ ਆਂ ਕੋਈ ਕੰਮ ਕਰਦੇ ਆਂ ਤਾਂ ਆਪਾਂ ਅੱਗੇ ਵੱਧਦੇ ਆਂ, ਨਈਂ ਤਾਂ ਬਸ ਫੇਰ ਬੰਦਾ ਓਥੇ ਈ ਰੁਕ ਜਾਂਦਾ ਠੀਕ ਆ।
ਵੈਸੇ, ਜੇ ਬੱਚਿਆਂ ਨੂੰ ਆਦਤ ਪਾਓ ਛੋਟੇ ਹੁੰਦੇ ਓ ਜੋ ਆਦਤ ਪੈ ਜਾਂਦੀ ਟਾਈਮ ਦੀ ਆਦਤ ਪਾਓਗੇ ਟਾਈਮ ਦੀ ਆਦਤ ਪੈਜੇਗੀ ਓਨਾਂ
ਹੂੰ-ਹੂੰ, ਜੇ ਨਾ ਆਪਾਂ ਟਾਈਮ ਤੇ ਓਨੂੰ ਖਾਨਾ ਖਵਾਵਾਂਗੇ ਟਾਈਮ ਤੇ ਓਨੂੰ ਉਠਾਵਾਂਗੇ ਟਾਈਮ ਤੇ ਓਨੂੰ ਵਦੀਆ ਵੋਕਿੰਗ ਵਗੈਰਾ ਤੇ ਲੈ ਕ ਕੇ ਜਾਵਾਂਗੇ ਸਕੂਲ ਤੱਕ ਹੋਮ ਵਰਕ ਕਰਾਵਾਂਗੇ ਫੇਰ
ਬਿਜੀ ਵੀ ਰਹਿਨਗੇ, ਬਿਜੀ ਵੀ ਰਹਿਨਗੇ ਫੋਨ ਦਾ ਟਾਈਮ ਵੀ ਨੀ ਮਿਲੇਗਾ ਚਲਾਨ ਦਾ। ਅਗਰ ਓਹ ਨਾਲ ਟਾਈਮ ਬਨ ਜੇ ਤਾਂ ਹੂੰ
ਅੱਜ-ਕੱਲ ਕੋਈ ਕਰਦਾ ਈ ਨਈ ਸਮੇਂ ਦੀ ਕਦਰ ਬਸ ਏਹੀ ਆ
ਫੋਨ ਹੋਨ ਅੱਜ-ਕੱਲ ਲੋਕਾਂ ਦੇ ਹੱਥ ਚ, ਬਸ ਕਈਆਂ ਦੇ ਹੱਥ ਚ ਫੋਨ ਹੋਨ ਬਸ ਟਾਈਮ ਤਾਂ ਆਪਨਾ ਬੀਤਦਾ ਰਹੇਗਾ ਓਨਾਂ ਦਾ।
ਹੂੰ-ਹੂੰ, ਸੋਸ਼ਲ ਮੀਡੀਆ ਤੇ ਬਸ ਲੱਗੇ ਰੈਂਦੇ ਹੈਗੇ। ਏਥੀ ਟਾਈਮ ਆਪਦਾ ਖ਼ਰਾਬ ਕਰ ਦਿੰਦੇ ਐ।
ਇੰਸਟਾ ਵਾਇਰਲ ਹੋਏਆ ਪਿਐ ਅੱਜ-ਕੱਲ ਤੇ ਫਿਰ ਬਾਦ ਚ ਪੁੱਛਦੇ ਨੇ ਇੰਨਾ ਟਾਈਮ ਹੋ ਗੇਆ।
ਹਾਂਜੀ-ਹਾਂਜੀ।
ਹੂੰ-ਹੂੰ।
ਓਹੀ ਤਾਂ ਪ੍ਰੋਬਲਮ ਪੈ ਰਈ ਐ ਅੱਜ-ਕੱਲ ਦੇ ਬੱਚਿਆਂ ਨੂੰ ਤਾਂਹੀ ਤਾਂ ਪੜ੍ਹਦੇ ਨੀ ਗੇ ਫੇਰ ਜਦੋਂ ਟਾਈਮ ਦੀ ਸਹੀ ਕਦਰ ਹੀ ਨੀ ਕਰਨੀ ਹੈਨਾ ਟਾਈਮ ਤੇ ਕੋਈ ਕੰਮ ਹੀ ਨੀ ਕਰਨਾ ਫੇਰ ਫਾਇਦਾ ਵੀ ਕੀ ਹੁੰਦਾ ਵਾ।
ਖੇਲਣਾ ਕੁਦਣਾ ਆਪਣੀ ਜਗ੍ਹਾ ਹੁੰਦਾ ਫੋਨ ਚਲਾਉਣਾ ਆਪਣੀ ਜਗਾ ਪੜ੍ਹਾਈ ਆਪਣੀ ਜਗ੍ਹਾ ਟਾਈਮ ਹੋਣਾ ਚਾਹੀਦਾ ਹਰ ਚੀਜ਼ ਦਾ
ਸਭ ਤੋਂ ਮੇਨ ਹੀ ਟਾਈਮ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਜੇ ਟਾਈਮ ਦੀ ਕਦਰ ਕਰ ਲਾਂਗੇ ਤਾਂ ਅੱਗੇ ਵੱਧ ਜਾਂਗੇ ਨਹੀਂ ਤਾਂ ਬਸ ਟਾਈਮ ਨੇ ਤਾਂ ਆਪਦੀ ਰਫਤਾਰ ਦੇ ਨਾਲ ਚੱਲੀ ਜਾਣਾ ਚੱਲੀ ਜਾਣਾ ਟਾਈਮ ਕਦੇ ਵੀ ਨੀ ਰੁਕਦਾ
ਥੋੜ੍ਹੀ ਨਾ ਰੁਕਿਆ ਹਾਂ ਸਾਡੇ ਵਾਸਤੇ ਨੀ ਰੁਕਦਾ ਸਾਨੂੰ ਰੁਕਣਾ ਪਏਗਾ ਵੀ ਆਹ ਟਾਈਮ ਆਏਗਾ
ਹਾਂ ਵੀ ਮੈਂ ਰੁਕ ਜਾਂਦਾ ਹੈਗਾ ਚੱਲ ਕੋਈ ਨਾ ਤੁਸੀਂ ਹੁਣ ਕਰਲੋ ਹੁਣ ਕਰ ਲੋ ਜਦੋਂ ਲੰਘ ਜਾਂਦਾ ਉਦੋਂ ਹਰ
ਸਾਨੂੰ ਵੇਟ ਕਰਨੀ ਸਾਨੂੰ ਵੇਟ ਕਰਨੀ ਪੈਂਦੀ ਟਾਈਮ ਦੀ ਟਾਈਮ ਨੀ ਸਾਡੀ ਵੇਟ ਕਰੇਗਾ
ਸਹੀ ਗੱਲ ਆ
ਹਾਂਜੀ ਇੱਕ ਇੱਕ ਮਿੰਨਟ ਬਹੁਤ
ਬਹੁਤ ਜਿਆਦਾ ਦਿੱਕਤਾਂ ਆ ਰਹੀਆਂ ਅੱਜ ਕੱਲ੍ਹ ਦੇਖਦੇ ਆ ਮੋਸਟਲੀ ਐਵੇਂ ਕਈ ਤਾਂ ਬਸ ਵੈਸੇ ਹੀ ਦੇਖਦੇ ਹਾਂ ਆਪਾਂ ਲੇਡੀਜ਼ ਬੈਠ ਜਾਂਦੀਆਂ ਹਨਾ ਹਰ ਹਰ ਇੱਕ ਮਿੰਟ ਦੇ ਵਿੱਚ ਉਹਨਾਂ ਨੇ ਗੱਲਾਂ ਮਾਰੀ ਜਾਣੀਆਂ ਸਮੇਂ ਦੀ ਜੇ ਆਪਾਂ ਕਦਰ ਕਰਦੇ ਹਾਂ ਤਾਂ ਸਾਨੂੰ ਹਨਾ ਸਮਾਂ ਵੀ ਆਪਣੀ ਕਦਰ ਕਰਦਾ ਹਨਾ ਜੇ ਅੱਜ ਦਾ ਕੰਮ ਆਪਾਂ ਕੱਲ ਤੇ ਛੱਡਦਾਗੇ ਹਮ ਚੰਗੀ ਆਦਤ ਪਾਉਣੀ ਚਾਹੀਦੀ ਹੈ ਆਪਾਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਵੈਸੇ ਐਵੇਂ ਨੀ ਚਾਹੀਦਾ ਹੈਨਾ ਵੀ ਅਸੀਂ ਅੱਜ ਦਾ ਕੰਮ ਕੱਲ੍ਹ ਤੇ ਛੱਡ ਦਈਏ ਫੇਰ ਹੀ ਸਫਲਤਾ ਮਿਲਦੀ ਹੈ ਜੇ ਆਪਾਂ ਅੱਜ ਸਮੇਂ ਦੀ ਕਦਰ ਕਰਦੇ ਹਾਂ ਨਾ
ਉਹ ਤਾਂ ਹੈ ਈ ਕੁਛ ਗਰਮੀ ਏ ਟਾਈਮ ਦਾ ਤਿਆਰ ਹੈ ਟਾਈਮ ਟੂ ਟਾਈਮ ਪਾਣੀ ਪੀਓ ਆਪਣਾ
ਹਾਂਜੀ
ਟਾਈਮ ਟੂ ਟਾਈਮ ਪਾਣੀ ਪੀਣਾ ਚਾਹੀਦਾ ਹੈ।
ਪੜ
ਸਾਡੇ ਨਾ ਨੈਟਵਰਕ ਸਲੋਅ ਆ ਰਹੇ ਨੇ ਨੈਟਵਰਕ ਕੋਲਿੰਗ ਕੋਲ ਨੀ ਸਹੀ ਆ ਰਹੀ
ਨਾ ਬੋਲੀ ਹੀ ਨਹੀਂ ਆ ਹੈਲੋ
ਹਾਂਜੀ ਹਾਂਜੀ ਹੁਣ ਆ ਰਹੀ ਪਹਿਲਾਂ ਨਾ ਅਟਕ ਅਟਕ ਕੇ ਆ ਰਹੇ ਸੀ ਤੁਹਾਡੀ ਆਵਾਜ਼ ਨਾ ਹੱਲੇ
ਹਾਂਜੀ ਕਈ ਵਾਰੀ ਨੈਟਵਰਕ ਇਸ਼ੂ ਹੋ ਜਾਂਦਾ ਵਾ।
ਹਾਂਜੀ ਹਾਂਜੀ
ਉਹੀ ਤਾਂ ਕਹਿ ਰਹੇ ਹਨਾ ਸਮਾਂ ਧੰਨ ਅੱਜ ਕੱਲ ਕਹਿੰਦੇ ਹੁੰਦੇ ਹਨ ਨਾ ਸਮਾਂ ਹੀ ਧਨ ਆ ਇੱਕ ਕਹਾਵਤ ਵੀ ਹੈਗੀ ਇੱਕ ਦੇਖਲੋ ਲੋਕ ਲੋਕਾਂ ਦੀਆਂ ਕਹਾਵਤਾਂ ਬਣਾਈਆਂ ਹਰੇਕ ਕਹਿ ਦਿੰਦਾ ਬਈ ਸਮੇਂ ਤੇ ਇਹਦਾ ਕੰਮ ਕ ਬਈ ਤੇ ਸੁੱਖ ਰਹਿੰਦੇ ਸੀ ਲੋਕ ਪਹਿਲਾਂ ਜਦੋਂ ਤੇ ਸਾਰਾ ਕੰਮ
ਹਾਂਜੀ ਹਾਂਜੀ, ਬਸ ਟਾਈਮ ਦੀ ਕਦਰ ਕਰਨੀ ਬੜੀ ਜ਼ਰੂਰੀ ਹੈ। ਅੱਜ ਕੱਲ੍ਹ ਬੱਚਿਆਂ ਨੂੰ ਕੁਝ ਕਹਿਣ ਦਾ ਤਾਂ ਹਾਲ ਹੀ ਨਹੀਂ।
ਕਿੰਨੀ ਸੋਹਣੀ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
ਹਾਂ